ਹੈਲੋ।
ਸਤਿ ਸ਼੍ਰੀ ਅਕਾਲ ਭਾਜੀ।
ਸਾਸਰੀਕਾਲ ਭਾਜੀ ਸਾਸਰੀਕਾਲ ਹੋਰ ਠੀਕ ਹੋ।
ਹਾਂਜੀ-ਹਾਂਜੀ, ਵਧੀਆ ਭਾਜੀ ਤੁਸੀਂ ਸੁਣਾਓ?
ਵਧੀਆ, ਕਿਰਪਾ ਮਹਾਰਾਜ ਦੀ ਚੜਦੀ ਕਲਾ।
ਕਿਰਪਾ ਈ ਚਾਹੀਦੀ ਜੀ।
ਹੋਰ ਕੀ ਕਰਦੇ ਪਏ ਹੋ?
ਕੁੱਛ ਨੀ ਬਸ ਬੈਠੇ ਮੈਂ ਕਿਹਾ ਅੱਜ ਭਾਜੀ ਨੂੰ ਫੋਨ ਲਾ ਲਈਏ ਅੱਜ ਸੰਡੇ ਹੈਗਾ ਹੈ।
ਹਾਂਜੀ-ਹਾਂਜੀ, ਬਹੁਤ ਵਧੀਆ ਕੀਤਾ ਫ਼ੋਨ ਕਰਕੇ ਬਹੁਤ ਵਧੀਆ ਕੀਤਾ ਮਨ ਮੇਰਾ ਬੜਾ ਖੁਸ਼ ਹੋਇਆ।
ਹਾਂਜੀ-ਹਾਂਜੀ, ਵਧੀਆ ਏ ਵਧੀਆ।
ਭਾਜੀ ਨੇ ਮੈਨੂੰ ਫੋਨ ਕੀਤਾ ਮੇਰਾ ਮਨ ਬੜਾ ਖੁਸ਼ ਹੋਇਆ।
ਹਾਂਜੀ-ਹਾਂਜੀ ਉਹ ਮੈਂ ਗੱਲ-ਮੈਂ ਗੱਲ ਕਰਨੀ ਸੀ ਬੱਚੇ ਯਾਰ ਫੋਨ ਬੜੇ ਚਲਾਉਂਦੇ ਨੇ।
ਹਾਂਜੀ-ਹਾਂਜੀ, ਇਹ ਦੇਖੋ ਜੀ ਫੋਨ ਤੇ ਇੱਕ ਐਸੀ ਚੀਜ਼ ਹੋ ਗਈ ਏ। ਬੱਚੇ, ਇਨੂੰ ਛੱਡਦੇ ਨੀ ਹੈਗੇ।
ਹਾਂਜੀ ਹਾਂਜੀ ਛੱਡਦੇ ਨੀ ਹੈਗੇ ਜੀ। ਗੇਮਾਂ ਹੀ ਖੇਡਦੇ ਰਹਿੰਦੇ ਨੇ, ਕੋਈ ਚੰਗਾ ਚੰਗੀ ਚੀਜ਼ ਨਹੀਂ ਕਰਦੇ, ਬਸ ਗੇਮਾਂ ਖੇਡ ਲੈਂਦੇ ਨੇ। ਐ ਯੂਟਿਊਬ ਤੇ ਵੀਡੀਓ ਜੀਆਂ ਵੇਖ ਲੈਂਦੇ ਨੇ।
ੇ ਹੈ
ਹਾਂਜੀ ਹਾਂਜੀ।
ਰੋਟੀ ਖਾਂਦੇ ਹੋਣਗੇ।
ਹਾਂਜੀ ਹਾਂਜੀ ਇਹ ਤੇ ਹੈ ਜੀ, ਆਰਾਮ ਨਾਲ ਰੋਟੀ ਵੀ ਨਹੀਂ ਖਾਂਦੇ ਜੀ।
ਹਾਂਜੀ ਨਾ ਨਾ ਰਾਤੀ ਸੋਣ ਵੇਲੇ ਵੀ, ਫੋਨ ਦੇਖ ਕੇ ਸੋਂਦੇ ਨੇ।
ਹਾਂਜੀ ਹਾਂਜੀ ਇਹ ਤੇ ਹੈ, ਸਾਡੀ ਗੱਲ ਬਿਲਕੁਲ ਸਹੀ।
ਬਾਕੀ ਘਰੇ, ਇੱਕ ਫੋਨ ਇੱਕ ਇੱਕ ਐਸਾ ਹਿੱਸਾ ਇਨਸਾਨ ਦਾ ਬਣਾ ਦਾ, ਕਿ ਇਹਦੇ ਬਗੈਰ ਬੰਦਾ ਰਹਿ ਨਹੀਂ ਸਕਦਾ।
ਹਾਂਜੀ ਹਾਂਜੀ ਇਹ ਤੇ ਹੈ ਜੀ, ਓਦਾਂ ਦੇ ਟਾਈਮ ਪਾਸ ਹੀ ਨਹੀਂ ਹੁੰਦਾ ਤੇ। ਜਿੰਨੀ ਦੇਰ ਬੰਦੇ ਕੋਲ ਫੋਨ ਹੈਗਾ ਜੀ, ਟਾਈਮ ਪਾਸ ਹੋਈ ਜਾ ਰਿਹਾ ਨਹੀਂ ਤੇ ਹੁੰਦਾ ਹੀ ਨਹੀਂ ਤੇ।
ਬਾਕੀ ਜੇ ਦੇਖਿਆ ਜਾਏ ਤਾਂ, ਇਹਦਾ ਫਾਇਦਾ ਸੁੱਖ ਵੀ ਬੜਾ ਹੈ।
ਹਾਂਜੀ ਫਾਇਦਾ ਤੇ ਭਾਜੀ ਹੈਗਾ ਜੀ, ਇਹ ਤੋਂ ਮਤਲਬ ਆਪਾਂ ਕਿਸੇ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਛੇਤੀ ਤੋਂ ਛੇਤੀ ਗੱਲ ਕਰਨੀ ਹੈ, ਹੈਨਾ ਜੀ।
ਕਿਉਂਕਿ ਪਹਿਲੇ ਤਾਂ ਅਸੀਂ ਅਸੀਂ ਲੋਕ ਚਿੱਠੀਆਂ ਪੱਤਰ ਲਿਖਦੇ ਸੀ ਤੇ ਉਹਦਾ ਜਵਾਬ ਬੜੀ ਹਫ਼ਤੇ ਬਾਦ ਆਉਂਦਾ ਸੀ, ਹੁਣ ਏ ਹੁਣ ਇਹ ਗੱਲ ਹੋਣ ਲੱਗ ਗਈ, ਲੰਮੇ ਸਮੇਂ ਤਕ
ਹੁਣ ਤੇ ਹਫ਼ਤੇ ਬਾਅਦ ਕੀ ਉਸੇ ਵੇਲੇ ਹੀ, ਦਸ ਮਿੰਟ ਬਾਅਦ ਹੀ, ਨਾਲ ਹੀ। ਉਹਦਾ ਜਵਾਬ ਆ ਜਾਂਦਾ।
ਹਾਂਜੀ ਹਾਂਜੀ ਹਾਂਜੀ
ਤੇ ਬਹੁਤ, ਚੀਜ਼ ਇੱਕ ਪਾਸੋਂ ਠੀਕ ਵੀ ਹੈ ਜੀ, ਠੀਕ ਹੈ ਤੇ ਇੱਕ ਪਾਸੋਂ ਗਲਤ। ਗਲਤ ਵੀ ਹੈ, ਗਲਤ ਇਸ ਪਾਸੋਂ ਵੀ ਜੇ ਇਹ ਬੱਚੇ ਰੋਟੀ ਖਾਂਦੇ ਵੇਖਦੇ ਏ, ਇਹ ਇਹ ਗ਼ਲਤ ਹੈ।
ਹਾਂਜੀ ਇਹ ਗਲਤ ਹੈ।
ਹਾਂਜੀ ਗੇਮਾਂ ਜਿਹੜੀਆਂ ਖੇਡਦੇ, ਇਹਦਾ ਸਹੀ ਇਸਤੇਮਾਲ ਕਰਨ ਤੇ ਫਿਰ ਵਧੀਆ।
ਫਿਰ ਤੇ ਵਧੀਆ, ਅਸੀ ਕਹਿੰਦੇ ਹ ਰੋਟੀ ਟਾਈਮ ਰੋਟੀ ਖਾਓ, ਫੋਨ ਟਾਈਮ ਫੋਨ ਦੇਖੋ।
ਹਾਂਜੀ ਹਾਂਜੀ ਪਰ ਉਹਨੂੰ ਜਿਸ ਟਾਈਮ ਰੋਟੀ ਖਾਣੀ ਹੈ, ਉਸ ਟਾਈਮ ਫ਼ੋਨ ਨਾ ਨਾ ਵੇਖ
ਹਾਂਜੀ ਹਾਂਜੀ ਹਾਂਜੀ ਹਾਂ ਉਹ ਫਿਰ ਧਿਆਨ, ਫੋਨ ਜੇ ਚਲਾ ਜਾਂਦਾ ਰੋਟੀ ਖਿਰ
ਹਾਂਜੀ ਹਾਂਜੀ ਹਾਂਜੀ। ਮੈਂ ਤੇ ਮੈਂ ਵੀ ਬਹੁਤ ਪਰੇਸ਼ਾਨ ਹੋਇਆ ਸੀ ਬੱਚਿਆਂ ਤੋਂ ਆਪਣੇ, ਕਿੱਧੇ ਵੀ ਫੋਨ ਚਲਾਉਂਦੇ ਰਹਿੰਦੇ ਨੇ, ਮੰਮੀ ਆਪਣੀ ਦਾ। ਤੇ ਹੋਰ ਗੇਮਾਂ ਖੇਡਦੇ ਰਹਿੰਦੇ ਨੇ, ਸਾਰੀ ਦਿਹਾੜੀ ਫੋਨ ਲੱਗੇ ਰਹਿੰਦੇ, ਕੁਛ ਜੁਲੂ ਜੂਨ ਜੁਲਾਈ ਦੀਆਂ ਛੁੱਟੀਆਂ ਸੀ। ਇਸ ਵਿੱਚ ਲੱਗੇ ਰਹੇ, ਹਾਂਜੀ।
ਇਹ ਇਹ ਹਰ ਬੱਚੇ ਦਾ ਇਹਿਓ ਕੰਮ ਹੈ।
ਹਾਂਜੀ ਹਾਂਜੀ ਇਹ ਤੇ ਹੈ ਹੀ, ਭਾਜੀ।
ਉਹੀ ਨਾ ਕਈ ਬੱਚੇ ਦੇਖਦੇ ਨੇ, ਆਪਣੀ ਪੜ੍ਹਾਈ ਵਲ ਧਿਆਨ ਘਟ ਦਿੰਦੇ ਨੇ, ਫੋਨ ਵੱਲ ਜ਼ਿਆਦਾ ਦਿੰਦੇ ਨੇ।
ਪਰ ਜੀ ਗੱਲ ਇਹ ਹੈਗੀ ਆ, ਇਹਨੂੰ ਜੇ ਦੇਖੋ ਫੋਨ ਚਲਾਉਣਾ ਮਾੜੀ ਗੱਲ ਨਹੀਂ ਆ। ਫੋਨ ਵਿੱਚ ਆਪਣਾ ਕੰਮ ਦੇਖੋ, ਜਿੱਦਾਂ ਆਪਾਂ ਸ ਸਕੂਲ ਦਾ ਕੰਮ ਹੁੰਦਾ, ਨੌਲੇਜ ਦਾ ਕੰਮ ਦੇਖੋ ਨਾ, ਜਿਹੜੀਆਂ ਆਪਾਂ ਹਾਂਜੀ ਹਾਂਜੀ ਜਿੰਨਾ ਨੌਲੇਜ ਵਧੇ, ਗੇਮਾਂ ਖੇਡ ਕੇ ਅਸੀਂ ਕੀ ਕਰ ਲਾਂਗੇ।
ਬਸ ਕੁਛ ਨਹੀ ਹੋਰ, ਦਿਮਾਗ ਬੜਾ ਪਰੇਸ਼ਾਨ ਕਰਨਾ।
ਹਾਂਜੀ-ਹਾਂਜੀ, ਵੇਲੇ ਇਹਨਾਂ ਕੋਲ ਬੈਠ ਨੀ ਹੁੰਦਾ।
ਹੂੰ।
ਠੀਕ ਹੈ, ਉਹ ਬਸ ਉਹ ਟਾਈਮ ਵੇਸਟ ਕਰਦੇ ਰਹਿੰਦੇ ਨੇ ਕੋਈ ਨੌਲੇਜ ਪਹਿਲੀ ਗੱਲ ਤੇ ਦੇਖਣੀ ਨੀ ਨਾ ਇਹਨਾਂ ਨੇ
ਆਏਗੀ-ਆਏਗੀ, ਆਹੀ ਏ ਅੱਜ-ਕੱਲ੍ਹ ਦੇਖੋ ਚਾਰ-ਪੰਜ ਸਾਲ ਦੇ ਬੱਚੇ ਗੇਮਾਂ ਇੰਝ ਖੇਲਦੇ ਨੇ ਜਿਵੇਂ ਕੋਈ ਕੰਪਿਊਟਰ ਚਲਾ ਰਹੇਹਾ। ਮੈਂ ਅੱਜ ਸਵੇਰੇ ਗਿਆ ਸੀ, ਬੂਢੇ ਸਾਹਿਬ ਗੁਰਦੁਆਰੇ ਮੱਥਾ ਟੇਕਣ ਅੰਦਰ ਐਂਟਰੀ ਕੀਤੀ। ਗੁਰਦੁਆਰਾ ਸਾਹਿਬ ਅੰਦਰ ਦਰਬਾਰ ਸਾਹਿਬ ਵਿੱਚ
ਹਾਂਜੀ।
ਉੱਥੇ ਦੋ ਬੱਚੇ ਗੇਮਾਂ ਖੇਲਣ ਪਏ ਦੇਖੋ ਜ ਫੋਨ ਦਾ
ਅੱਛਾ ਜੀ।
ਇੰਜੇ ਉਹਨਾਂ ਨੇ ਨਜ਼ਰ ਟਕਾਈ ਦੀ ਕੋਈ ਨਾ ਪੁੱਛੋ ਮੇਰਾ ਉੱਥੇ ਹਾਸਾ ਨਿਕਲ ਗਿਆ, ਮੈ ਦੇਖ ਕੇ ਕਿਹਾ ਆਏ ਇੱਥੇ ਫੋਨਾ ਨੇ ਫੜੇ ਬੂਰੀ ਆਦਤ।
ਹਾਂਜੀ, ਇਹ ਤੇ ਹੈ ਦੇਖੋ ਗੁਰਦੁਆਰੇ ਸਾਹਿਬ ਵਿੱਚ ਵੀ ਬੱਚੇ ਛੱਡਦੇ ਜੀ।
ਛੱਡਦੇ ਨੀ ਹੈਗੇ।
ਠੀਕ, ਗੁਰਦੁਆਰੇ ਸਾਹਿਬ ਵਿੱਚ ਵੀ ਬੱਚੇ ਛੱਡਦੇ ਨੇ ਹੈਗੇ।
ਹੂੰ ਮੈਂ ਦੇਖੋ ਕਿੰਨੀ ਭੈੜੀ ਆਦਤ ਹੈ।
ਦੇਖੋ ਇਹਦੇ ਵਿੱਚ ਬੱਚਿਆਂ ਦੀ ਕੋਈ ਗਲਤੀ ਨਹੀਂ। ਇਹਦੇ ਵਿੱਚ ਉਹਨਾਂ ਦੇ ਮਾਂ-ਪਿਓ ਹਾਂਜੀ, ਮਾਂ-ਪਿਓ ਦੀ ਗਲਤੀ ਹੈਗੀ।
ਦੇਖੋ ਜੀ, ਇਹ ਤਾਂ ਮਾਂ-ਪਿਓ ਨੂੰ ਚਾਹੀਦਾ ਕੰਟਰੋਲ ਕਰਨਾ ਚਾਹੀਦਾ ਕਿ ਬੱਚਿਆਂ ਨੂੰ ਫੋਨ ਦੇਣਾ ਕਿ, ਨਹੀਂ ਦੇਣਾ। ਹਾ ਇਹੀ
ਪਹਿਲਾਂ ਹੀ ਸਮਝਾਇਆ ਹੁੰਦਾ ਤੇ ਹੁਣ ਤੱਕ ਉਹਨਾਂ ਨੇ ਗੁਰਦੁਆ ਸਾਹਿਬ ਵਿੱਚ ਕਦੇ ਫੋਨ ਨੀ ਚਲਾਉਣਾ।
ਹਾਂਜੀ, ਨਹੀਂ ਫੋਨ ਚਲਾਇਆ।
ਸਬ ਆਉਂਦੇ ਹਾਂ ਕੀ ਕਰਨ ਜਾਂਦੇ ਹਾਂ? ਗੁਰੂ ਨੂੰ ਮਿਲਣ ਜਾਂਦੇ ਹਾਂ ਆਪਣੇ।
ਆਪਣੇ ਗੁਰੂ ਨੂੰ ਮਿਲਣ ਜਾਦੇ, ਹਾਂਜੀ-ਹਾਂਜੀ।
ਉੱਥੇ ਜਾ ਕੇ ਵੀ ਫੋਨ ਚਲਾ ਲਿਆ ਤੇ ਫੇਰ ਫਾਇਦਾ ਕੀ?
ਫਿਰ ਸਾਡਾ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ ਹੈ।
ਹਾਂਜੀ।
ਫੇਰ ਤੋਂ ਇੱਕ ਕਿਸਮ ਦੀ ਉਹ ਸਰਗਾ ਉਹ ਸੈਰਗਾ ਹੋ ਗਈ।
ਹਾਂਜੀ-ਹਾਂਜੀ।
ਗੁਰਦੁਆਰਾ ਸਾਹਿਬ ਜਾਓ, ਉੱਥੇ ਮਹਾਰਾਜ ਦੇ ਦੋ-ਚਾਰ ਗੁਣ ਸੁਣੋ। ਪੱਲੇ ਪਾਓ, ਸੇਵਾ ਪਾਣੀ ਕਰੋ। ਤੇ ਫੇਰ ਜਾ ਕੇ ਜਿਹੜਾ ਮਨ ਨੂੰ ਜਿਹੜਾ ਉਹ ਸ਼ਾਂਤੀ ਮਿਲਦੀ ਹੈ।
ਹਾਂਜੀ-ਹਾਂਜੀ, ਇਹ ਤੇ ਹੈ।
ਇਹ ਉੱਥੇ ਇੱਕ ਬੜਾ ਅਹਿਸਾਸ ਜਾਂਦਾ ਕਿ ਮਹਾਰਾਜ ਸਾਡੇ ਇੱਥੋਂ ਸੇਵਾ ਲਈਏ।
ਹਾਂਜੀ-ਹਾਂਜੀ।
ਕਿਰਪਾ ਕੀਤੀ ਹੈ ਸੇਵਾ ਲੈਣ ਦੀ।
ਹਾਂਜੀ। ਅਸੀਂ ਤੇ ਉਹ ਕਹਿੰਦੇ ਆ ਬੱਚਿਆਂ ਨੂੰ ਆਪਾਂ ਫੋਨ ਛੱਡਵਾ ਕੇ ਤੇ ਗੁਰਦੁਆਰੇ ਭੇਜੀਏ। ਇਹਨਾਂ ਨੂੰ ਕੁਛ ਪਤਾ ਲੱਗੇ ਕਿਉਂਕਿ ਫ਼ੋਨ ਚਲਾਉਣ ਨਾਲ ਕੁਛ ਨਹੀਂ ਬਣਨਾ ਇਹਨਾਂ ਦਾ
ਹਾਂਜੀ-ਹਾਂਜੀ।
ਏਦਾਂ ਕੁਛ ਵੀ ਨੀ ਹੁੰਦਾ ਜੀ ਠੀਕ ਹੈ, ਫੋਨ ਚਲਾਈ ਜਾਣਗੇ ਸਾਰੀ ਦਿਹਾੜੀ ਗੇਮਾਂ ਖੇਡੀ ਜਾਣਗੇ ਕੁਛ ਨੀ ਬਣਨਾ, ਗੁਰਦੁਆਰੇ ਭੇਜਾਂਗੇ ਇਹਨਾਂ ਨੂੰ ਤੇ ਕੁੱਛ ਨਾ ਕੁੱਛ ਤੇ ਪਤਾ ਲੱਗੇਗਾ ਹੀ ਨਾ।
ਹਾਂ, ਕੁਝ ਨਾ ਕੁਝ ਪਤਾ ਲੱਗੇਗਾ ਹਾਂਜੀ- ਹਾਂ।
ਇਹਨਾਂ ਨੂੰ ਅਸੀਂ ਕੀਰਤਨ ਸਿਖਾ ਦਾਂਗੇ। ਕੋਈ ਹੋਰ ਚੀਜ਼ਾਂ ਸਿਖਾ ਦੀਏ ਤਾਂ ਵਧੀਆ ਜੇ ਦਿੱਲੀ ਵਧੀਆ।
ਹਾਂਜੀ।
ਹਾਂਜ
ਇਹ ਆ
ਹੋਰ ਭਾਜੀ ਤੁਹਾਡੇ ਕੋਲ ਫੋ, ਫੋਨ ਹੈਗੇ ਨੇ, ਤੁਹਾਡੇ ਘਰ ਵੀ?
ਸਾਡੇ ਘਰ ਦੇ, ਫੋਨ ਤੇ ਚਾਰ-ਪੰਜ ਫੋਨ ਨੇ।
ਅੱਛਾ ਜੀ।
ਬੱਚੇ ਲੱਗੇ ਰਹਿੰਦੇ ਨੇ, ਲੱਗੇ ਰਹਿੰਦੇ।
ਉਹ ਬਸ ਉਹੀ ਗੱਲ ਨਾ, ਫੋਨ, ਜਿੰਨੇ ਫੋਨ, ਉਨੇ ਬੱਚੇ ਦੇਖਣਗੇ ਫਿਰ।
ਹਾਂਜੀ-ਹਾਂਜੀ।
ਬੱਚਿਆਂ ਨੂੰ ਫਿਰ ਜਦੋਂ, ਮਤਲਬ ਮਨਾ ਕਰੋ, ਇਹ ਫਿਰ ਅੱਗੋਂ ਲੜਾਈ ਕਰਦੇ ਨੇ।
ਹਾਂ ਲੜਦੇ, ਝਗੜਦੇਨ।
ਹਾਂਜੀ, ਬੋਲਦੇ ਨੇ। ਇੱਕ ਤੇ ਭਾਜੀ ਇਹਨਾਂ ਦੀ, ਇਹ ਬੜੀ ਗੰਦੀ ਆਦਤ ਹੈਗੀ ਹੈ। ਰਾਤ-ਰਾਤ ਦੇ, ਬਾਰਾਂ-ਬਾਰਾਂ, ਇੱਕ-ਇੱਕ ਵਜੇ ਤੱਕ
ਇੱਕ-ਇੱਕ, ਦੋ-ਦੋ, ਤਿੰਨ-ਤਿੰਨ ਵਜੇ ਤੱਕ ਚਲਾਂਦੇ ਨੇ।
ਹਾਂ, ਦੇਖਲੋ। ਹਾਂਜੀ-ਹਾਂਜੀ, ਇਹ ਤੁਸੀਂ ਖੁਦ ਹੀ ਦੇਖਲੋ, ਕੀ ਬਣੇਗਾ ਇਹਨਾਂ ਦਾ।
ਹਾਂਜੀ-ਹਾਂਜੀ।
ਮੈਂ ਤੇ ਭਾਜੀ, ਦੱਸ ਵਜੇ ਫੋਨ ਬੰਦ ਕਰਕੇ
ਦੇਖੋ ਜੀ ਆਪਣੇ ਵੀ ਅਸੂਲ ਏ, ਮੈਂ ਦਸ ਸਾਡੇ ਦਸ, ਫੋਨ ਦੇਖਕੇ ਜਿੱਥੇ ਨਿੰਦਰੇ ਨਾਲ ਸੋ ਜਾਂਦਾ।
ਹਾਂਜੀ, ਹਾਂਜੀ, ਇਹ ਤੇ ਹੈਹੀ।
ਜੀ। ਅਸੀਂ ਨਾ ਕੰਮ ਵਾਲੇ ਬੰਦੇ ਆਂ, ਕੰਮ'ਚ ਜਾਣਾ ਹੁੰਦੈ। ਜੇ ਅਸੀਂ ਸਾਰੀ ਰਾਤ ਫੋਨ ਦੇਖਦੇ ਰ੍ਹਵਾਂਗੇ, ਫਿਰ ਕੰਮ ਤੇ ਨ੍ਹੀਂਦਰ ਆਇਗੀ, ਨ੍ਹੀਂਦਰ ਆਇਗੀ ਫਿਰ ਕੰਮ ਫਿਰ ਕੋ ਹੋਣਾ ਨੀ ਹੈਗਾ।
ਹਾਂਜੀ-ਹਾਂਜੀ।
ਹਾਂਜੀ, ਹਾਂਜੀ, ਇਹ ਤੇ ਹੈ ਭਾਜੀ। ਜਿਹੜੇ ਕੰਮ ਵਾਲੇ ਬੰਦੇ ਆ ਉਹਨਾ ਨੂੰ ਤਾਂ ਟਾਈਮ ਸੀਰ ਰੈਸਟ ਕਰਨੀ ਚਾਈ ਕਿਉਂਕਿ, ਸਾਰੀ ਦਿਹਾੜੀ ਉਹਨਾਂ ਨੇ ਕੰਮ ਕਰ-ਕਰਕੇ ਥੱਕੇ ਹੁੰਦੇ ਜੇ। ਠੀਕ ਹੈ, ਰਾਤ ਨੂੰ ਫੋਨ ਚਲਾਣਗੇ ਤੇ ਫਿਰ ਹੋਰ, ਹੋਰ ਥਕਾਵਟ ਹੋਜੇਗੀ। ਕੋਈ ਫਾਇਦਾ ਥੋੜੀ ਨਾ ਫਿਰ, ਆਪਣੇ ਸਰੀਰ ਨੂੰ ਹੀ ਨੁਕਸਾਨ ਹੈਗਾ, ਇਹਦਾ। ਹੈਲੋ! ਹੈਲੋ। ਹੈਲੋ। ਹੈਲੋ ਹੈਲੋ।
ਹੈਲੋ।
ਹੈਲੋ!
ਮੈਂ ਕਿਹਾ ਭਾਜੀ, ਆਪਣੇ ਸਰੀਰ ਨੂੰ ਨੁਕਸਾਨ ਹੈਗਾ ਜੀ, ਇਹਦਾ।
ਬਹੁਤ ਜ਼ਿਆਦਾ, ਬਹੁਤ ਜ਼ਿਆਦਾ
ਹਾਂਜੀ, ਹਾਂਜੀ, ਹਾਂਜੀ। ਕਿਉਂਕਿ ਦੇਖੋ, ਆਪਾ ਸਵੇਰ ਦੇ ਕੰਮ ਕੀਤਾ ਹੁੰਦਾ ਹੈ, ਠੀਕ ਹੈ, ਰਾਤ ਨੂੰ ਆਪਾਂ ਫਿਰ ਫੋ ਫੋਨ ਚਲਾਂਲਗੇ, ਤੇ ਹੋਰ ਥਕਾਵਟ ਹੋਜੇਗੀ, ਸਵੇਰੇ ਫਿਰ ਆਪਾਂ ਕੰਮ ਕਰਨ ਲੈਂਨੇ ਹਾਂ, ਥੋੜਾ ਔਖ ਹੋਏ।
ਬਦਲੇ
ਕਿਉਂਕੀ ਸ਼ਾਹੀ ਦੀਹਾਡੀ ਤੇ ਹਾਡੀ ਥਕਾਵਟ ਹੋਈ ਹੁੰਦੀ ਏ।
ਹਾਂ, ਕੁਛ ਸਾਨੂੰ ਫੋਨ ਨੀ ਛੱਡਦਾ।
ਹਾਂਜੀ, ਕੁਛ ਫੋਨ ਨਹੀਂ ਛੱਡਦਾ। ਠੀਕ ਐ, ਫੋਨ ਚਲਾਉਣਾ ਵੀ ਠੀਕ ਐ, ਪਰ ਇਹਦੇ ਮਤਲਬ ਇਹਨੂੰ, ਸਹੀ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾਵੇ, ਤੇ ਹੋਰ ਵਧੀਆ ਹੈਗਾ।
ਹਾ
ਗੇਮਾਂ ਨਾ ਖੇਡੀਏ ਇਹਦੇ ਵਿੱਚ ਨੌਲੇਜ ਵਾਲੀਆਂ ਚੀਜ਼ਾਂ ਦੇਖੀਏ ਜਿਹਦੇ ਨਾਲ ਸਾਡੀ ਨੌਲੇਜ ਵਧਦੀ ਹੈ।
ਕੁੜੀਆ ਅਗੇ ਆਈ ਦੀਆ।
ਹਾਂਜੀ। ਆਉਂਦੀਆਂ ਤੇ ਬੜੀਆਂ ਪਰ ਬੱਚੇ ਨੀ ਨਾ ਦੇਖਦੇ।
ਬੱਚੇ ਹੀ ਦੇਖਦੇ ਉਹ ਤਾਂ ਸਿਰਫ ਆਪਣੀਆਂ ਗੇਮਾਂ ਹੀ ਦੇਖਦੇ ਨੇ।
ਹਾਂਜੀ ਗੇਮਾਂ ਹੀ ਖੇਡਦੇ ਆ ਜੀ। ਅਹ ਬੜੀਆਂ ਚੱਲ ਪਈਆਂ ਹੋਈਆਂ ਜੀ ਅਹ ਪਬਜੀ ਵਗੈਰਾ।
ਹਾਂਜੀ।
ਇਹਦੇ ਵਿੱਚ ਲੋਕਾਂ ਨੇ ਆਪਣਾ ਪੈਸਾ ਲਗਾਇਆ ਹੈ ਜੀ ਬੜਾ।
ਅੱਛਾ ਜੀ ਪਬਜੀ 'ਚ ਪੈਸਾ ਲੱਗਦਾ ਹੈ।
ਹਾਂਜੀ, ਹਾਂਜੀ ਪਬਜੀ 'ਚ ਭਾਜੀ ਪੈਸਾ ਲੱਗਦਾ ਜੇ ਠੀਕ ਹੈ। ਤੇ ਲੋਕਾਂ ਨੇ ਕਈ ਕਈ ਹਜ਼ਾਰ ਰੁਪਇਆ ਲਾਇਆ ਹੈ ਜੀ।
ਅੱਛਾ, ਜੀ ਤੇ ਉਹਦਾ ਫਿਰ ਬੈਨੀਫਿਟ ਕੀ ਹੈ।
ਬੈਨੀਫਿਟ ਭਾਜੀ ਕੁਛ ਵੀ ਨਹੀਂ।
ਅੱਛਾ, ਅੱਛਾ।
ਕੁਛ ਬੈਨੀਫਿਟ ਆਪਣੇ ਨੂੰ ਨਹੀਂ ਹੈਗਾ ਸਗੋਂ ਗੇਮ ਵਾਲਿਆਂ ਨੇ ਜਿਹਨਾਂ ਦੀ ਗੇਮ ਹੈਗੀ ਆ ਉਹਨਾਂ ਨੂੰ ਬ ਬੈਨੀਫਿਟ ਬਹੁਤ ਹੈਗਾ ਪਰ ਸਾਨੂੰ ਕੁਛ ਨੀ ਹੈਗਾ।
ਸਾਨੂੰ ਕੁਛ ਨਹੀਂ ਹੈਗਾ।
ਹਾਂਜੀ, ਸਾਡੇ ਕੋਲ ਪੈਸੇ ਜਾ ਰਹੇ ਨੇ ਸਿੱਧੇ ਸਾਡਾ ਨੁਕਸਾਨ ਹੀ ਹੋ ਰਿਹਾ ਹੈ।
ਅੱਛਾ ਨੁਕਸਾਨ ਹੋਏ ਦੇੇਖੋ ਜੇ ਇੱਕ ਤੇ ਇੱਕ ਤੇ ਦਿਮਾਗ ਨੂੰ ਰੈਸਟ ਨਹੀਂ ਮਿਲਦਾ ਦੂਜੀ ਅੱਖੋਂ ਵੀ ਥਕ ਦੀਆ ਫਿਰ।
ਹਾਂਜੀ, ਹਾਂਜੀ। ਜੀ ਬੱਚੇ ਤੇ ਗਿਆਰਾਂ ਗਿਆਰਾਂ ਬਾਰਾਂ ਬਾਰਾਂ ਇੱਕ ਇੱਕ ਵਜੇ ਤੱਕ ਤੇ ਏਦਾਂ ਹੀ ਇਹੋ ਗੇਮ ਤੇ ਲੱਗੇ।
ਹਾਂ ਗੇਮ ਪਬਜੀ ਤੇ ਗੇਮ ਬਹੁਤ ਹੀ ਖ਼ਰਾਬ ਹੈਗੀ ਹੈ।
ਹਾਂਜੀ, ਭਾਜੀ। ਇਹ ਗੇਮ ਵੀ ਇੱਕ ਲਿਮਿਟ ਤੱਕ ਖੇਡਣੀ ਚਾਹੀਦੀ ਹੈ। ਸਾਨੂੰ ਜ਼ਿਆਦਾ ਨਹੀਂ ਖੇਡਣੀ ਚਾਹੀਦੀ ਹੈ।
ਕਿਉਂਕਿ ਇਹ ਦੀ ਇੱਕ ਟਾਈਮਿੰਗ ਹੋਣੀ ਚਾਹੀਦੀ ਹੈ।
ਹਾਂਜੀ, ਹਾਂਜੀ ਜੀ। ਜਦੋਂ ਬੱਚੇ ਨੇ ਪੰਜ ਪੰਜ ਛੇ ਛੇ ਘੰਟੇ ਇਹਦੇ ਵਿੱਚ ਲੱਗਾ ਰਹਿਣਾ ਉਹ ਫਿਰ ਤੇ ਗ਼ਲਤ ਆਪਣੇ ਆਪ ਹੀ ਗ਼ਲਤ ਹੈ ਨਾ।
ਹਾਂਜੀ, ਹਾਂਜੀ। ਜਦੋਂ ਜੇ ਜ਼ਿਆਦਾ ਟਾਈਮ ਲੋਗੇ ਗੇਮ ਨੂੰ ਫਿਰ ਉਹ ਆਪਣਾ ਟਾਈਮ।
ਮੈਂ ਤੇ ਆਪਣੇ ਬੱਚਿਆਂ ਨੂੰ ਵੀ ਕਹਿੰਦਾ ਵਾ ਵੀ ਤੁਸੀਂ ਗੇਮਾਂ ਨਾ ਖੇਡਿਆ ਕਰੋ। ਵੀ ਕੋਈ ਚੱਜ ਦੀ ਚੀਜ਼ ਦੇਖ ਲਿਆ ਕਰੋ। ਮੋਬਾਇਲ ਦੇ ਵਿੱਚ ਕੋਈ ਨੌਲੇਜ ਵਾਲੀ। ਜਿੰਨਾ ਤੁਹਾਨੂੰ ਤੁਹਾਡਾ ਹੀ ਫਾਇਦਾ ਹੋਵੇ।
ਹਾਂਜੀ। ਅੱਛਾ, ਭਾਜੀ ਸਤਿ ਸ੍ਰੀ ਅਕਾਲ। ਆਉਣਾ ਘਰ ਫੇਰ।
ਹਾਂਜੀ, ਹਾਂਜੀ ਆਵਾਂਗੇ ਜੀ ਓਕੇ ਸਤਿ ਸ਼੍ਰੀ ਅਕਾਲ।
ਹਾਂ।